ਹੈਲੋ, ਹਾਂਜੀ, ਹਾਂਜੀ, ਸਤਿ ਸ੍ਰੀ ਅਕਾਲ। ਜੀ। ਹੈਲੋ। ਠੀਕ ਠਾਕ। ਤੁਸੀਂ ਸੁਨਾਓ ਕੀ ਕਰਦੇ ਅੱਜ ਕੱਲ। ਆ ਰਹੀ ਏ। ਬੋੜੀ ਥੋੜੀ ਹੋਲੀ ਆਵਾਜ਼ ਆ ਰੀ ਏ ਤੁਹਾਡੀ ਮੂ ਤੋਂਬਦ
ਠੀਕ ਆ, ਅੱਛਾ ਅ ਅੱਛਾ ਹੋਲੀ ਆ ਰੀ ਏ।
ਕੱਲ।
ਕੋਈ ਹਾਂਜੀ।
ਬਸ ਕੁਛ ਗਰਮੀ ਬ ਵਗੈਰਾ ਤੁਹਾਨੂੰ ਪਤਾ ਆ।
ਹਾਂਜੀ,
ਕੱਲ ਬਰਡੇ ਤੇ ਕਿੰਨੀ ਗਰਮੀ ਵ
ਕੀ ਜਾਂਦੀ ਆ ਮੈਂ ਬਸ ਮੈਂ ਆਪਣਾ ਤੇ ਨਾ ਐਕਚੁਲੀ ਮੇਰੇ ਬਹੁਤ ਗਰਮੀ ਦੇ ਨਾਲ ਨਾਲ ਨਾ ਤੁਸੀਂ ਦਾਣੇ-ਦਾਣੇ ਹੋ ਗਏ ਨੇ।
ਅੱਛਾ,
ਤੇ ਆਂਦੀ ਪਈ ਸੀ ਤੇ ਕੁੱਛ ਸਮ ਸਮਝਦੇ ਆ ਕੋਈ ਹੋਮ ਰੈਮੇਡੀ ਜਾਂ ਜੇ ਕੋਈ ਹੋਮ ਰੈਮੀਡੀ ਪਤਾ ਐ। ਮਿਲ ਜਾਏ ਮੈਨੂੰ ਦਾਣਿਆਂ ਤੋਂ ਕਰਦਾ ਕਈ ਵਾਰੀ ਤੇ ਉਹਦੇ ਨਾਲ ਮੈਨੂੰ ਐ ਵੀ ਕਿੰਨਾ ਪੈ ਜਾਣ ਸਕਿਨ ਦੇ ਉੱਪ ਪਰ,
ਹਾਂ, ਮੂੰਹ ਲਾਲ ਹੋ ਜਾਂਦਾ। ਅਹ ਸੰਤਰੇ ਨੀ ਸੰਤਰੇ ਲੈਲੋ ਨਾ ਦੋ ਸੰਤਰਿਆਂ ਦੇ ਛਿੱਲੜ ਦੋ ਸੰਤ ਕਹਿੰਦੇ ਛਿੱਲੜ ਨੂੰ ਨਾ ਤੁਸੀਂ ਦੀੜ ਗਲਾਸ ਪਾਣੀ ਚ ਉਬਾਲ ਦੋ ਗੈਸ ਦੇ ਉੱਤੇ ਜਿਸ ਲਈ ਪਾਣੀ ਤੁਹਾਡਾ ਅੱਧਾ ਰਹਿ ਜਾਵੇ। ਫੇਰ ਤੁਸੀਂ ਹਾਂ ਪਾਣੀ ਨੂੰ ਉਤਾਰ ਲਓ। ਤੇ ਉਹਦੇ ਚ ਨਾ ਫਿਰ ਤੁਸੀਂ ਦੋ ਵਿਟਾਮਿਨ ਈ ਦੇ ਕੈਪਸੂਲ ਪਾ ਲਓ ਤੇ ਆਪਣਾ ਫੇਰ ਤੁਸੀਂ ਉਹਨੂੰ ਛਾਣ ਲਓ। ਤੇ ਬੋਤਲ ਚ ਭਰ ਕੇ ਰੱਖ ਲਓ ਖ਼ਰਾਬ ਹੋਣ ਚੀਜ਼ਾਂ ਨਹੀਂ ਫਰਿਜ ਚ ਰੱਖ ਲਓ। ਫੇਰ ਤੁਸੀਂ ਜਿਵੇਂ ਰਾਤੀ ਸੌਣ ਲੱਗੇ ਹੋ ਆਪਣਾ ਮੂੰਹ ਦੇ ਅਤੇ ਲਗਾ ਲਓ ਤੇ ਜਾਂ ਜਿਵੇਂ ਤੁਸੀਂ ਮੇਕ ਮੇਕਅੱਪ ਕਰਨਾ ਨਾ ਉਸ ਉਸ ਤੋਂ ਪਹਿਲਾਂ ਵੀ ਮੂੰਹ ਤੇ ਲਗਾ ਸਕਦੇ ਹੋ ਮਤਲਬ ਤੁਹਾਡਾ ਮੂੰਹ ਨਾ ਸਹੀ ਰਹੇਗਾ ਉਹਦੇ ਨਾਲ ਤੇ ਤੁਹਾਡੇ ਮ ਪੜ੍ਹ
ਅੱਛਾ ਵੀ ਇਹਦੇ ਤੇ ਛਿੱਲੜਾਂ ਦੇ ਵਿੱਚ ਹੋਰ ਰੱਖਣਾ ਕੀ ਨਾਮ ਹੈ
ਉਬਾਲ ਉਹ ਬਾਅਦ ਚ ਪਾਣੇ ਤੁਸੀਂ ਵਿਟਾਮਿਨ ਈ ਦੇ ਕੈਪਸੂਲ ਤੇ ਤੁਸੀਂ ਉਤਾਰ ਕੇ ਪਾਓਗੇ ਨਾ ਬਾਅਦ ਚ ਮਤਲਬ ਜਿਸ ਲੇ ਛਾਨ ਲੌਗੇ ਉਹਨਾਂ ਨੂੰ ਹਾਂ ਉਬਾਲਣ ਤੋਂ ਬਾਅਦ ਫਿਰ ਤੋਂ ਸਿਰਮ ਬਣ ਜਾਏਗਾ ਤਾਂ ਪਾਣੀ ਪੀਲਾ ਪੀਲਾ ਜਿਸ ਟਾਈਮ ਤੁਹਾਡਾ ਅ ਲੱਗਗੇ ਨਾ ਵੀ ਪਾਣੀ ਪੀਲਾ ਪੀਲਾ ਹੋ ਗਿਆ ਪਾਣੀ ਸਾਰਾ ਸੰਤਿਆ ਨਿਰਾਸ਼ ਛੋੜ ਦਿੱਤਾ ਤੇ ਫੇਰ ਪਾਣੀ ਅੱਧਾ ਅੱਧਾ ਥੋੜ੍ਹਾ ਰਹਿ ਜਾਏਗਾ ਫੇਰ ਤੁਸੀਂ ਨ ਬੰਦ ਕਰ ਦਿਓ ਤੇ ਉਹ ਮੂੰਹ ਦੇ ਅਤੇ ਤੁਸੀਂ ਲਗਾਓ ਤੇ ਤੁਹਾਡਾ ਮੂੰਹ ਠੀਕ ਹੋ ਜਾਏ ਹਾਂ ਠੀਕ ਹੋ ਜਾਏਗਾ ਵੈਸੇ
ੰਗੀ ਜੇ ਮੈਨੂੰ ਫ਼ਰਕ ਪੈ ਗਿਆ ਤੇ
ਹਾਂ ਨਹੀਂ ਫਰਕ ਕਿਉਂ ਨਹੀਂ ਪੈਣਾ ਫਰਕ ਤੇ ਪਏਗਾ ਹਾਂ ਉਹ ਤੁਸੀਂ ਮ ਤਬ ਬਾਕੀ ਤੇ ਘਾਹ ਜੇ ਜੋ ਕਈ ਚ ਜਾਨ ਮੁ ਤੋਂ ਬਗਾਾ ਨਸਤੇ ਠੰਡਾ ਰੱਖਣਾ ਮੂੰਹ ਦੇ ਤੁਸੀਂ
ਹਾਂ ਸਾਨੂੰ ਸੰਦੇ ਪੈਕ ਕੁ
ਤੁਸੀਂ ਨਾ ਇਸ ਤਰ੍ਹਾਂ ਕਰੋ ਤੁਹਾਡੇ ਘਰ ਐਲੋਵੇਰਾ ਲੱਗਾ ਹੋਇਆ ਹੈ ਤੁਸੀਂ ਐਲੋਵੇਰਾ ਨੂੰ ਨਾ ਜੈਲ ਬਣਾ ਦਿਉ ਮ ਖਿੱਚ ਬਲਾ ਕੇ ਮਿਕਸੀ ਚ ਤੁਸੀਂ ਉਹਨੂੰ ਜੈਲ ਬਣਾ ਲੋ ਉਸ ਤੋਂ ਬਾਅਦ ਨਾ ਤੁਸੀਂ ਜਿਹੜੀ ਆਈਸ ਬਰਫ਼ ਖਾਨਾ ਹੁੰਦਾ ਫ੍ਰਿੱਜ ਚ ਆਈ ਬੋਕਸ ਹੁੰਦਾ ਉਹਦੇ ਚ ਤੁਹਾਨੂੰ ਜੇੜੀ ਟ੍ਰੇ ਮਿਲਦੀ ਏ ਬਰਫ਼ ਜਮਾਨ ਵਾਲੀ ਤੁਸੀਂ ਉਹਨੂੰ ਨਾ ਸਾਰੇ ਨੂੰ ਆਈਸਬੋਕਸ ਵਿੱਚ ਪਾ ਕੇ ਨਾ ਬਰਫ਼ ਜਮਾ ਲਓ ਇਹਦੀ ਐਲੋਵੇਰਾ ਦੀ ਮਤਲਬ ਤੇ ਜਿਸ ਲੇ ਤਾਂ ਤੁਸੀਂ ਜਿਸੇ ਤੁਹਾਡਾ ਦਿਲ ਕਰੇ ਤੁਹਾਡੇ ਮੂੰਹ ਤੇ ਬੜੀ ਤੁਹਾਨੂੰ ਘਬਰਾ ਤੁਸੀਂ ਇੱਕ ਆਈਸ ਬੋਕਸ ਆ ਕੱਢੋ ਵਿੱਚੋਂ ਤੇ ਉਹਦੇ ਨਾਲ ਮੂੰਹ ਤੇ ਮਸਾਜ ਕਰੀ ਜਾਓ ਕਈ ਖਾਲੀ ਬਰਫ਼ ਕਰ ਦੇ ਨਾ ਤੁਸੀਂ ਐਲੋ ਇਹ ਬਰਫ਼ ਜਮਾ ਲੋੋ ਕੱਢ ਕੇ
ਮੈਂ ਖਾਲੀ ਠੀਕ ਏ ਠੀਕ ਏ
ਕਰਦੇਓ ਨਾਂ ਖਾਲੀ ਐਲੋਵੇੇਰਾ ਦੀ ਨਾ ਇੰਝ ਬਰਫ਼ ਜਮਾ ਲੋ ਉਹਨੂੰ ਮਿੱਕਸੀ ਚ ਹਾਂ ਉਹਦੇ ਆਈਸਕਊ ਦੇ ਪਾ ਕੇ ਨਾ ਬਰਫ਼ ਜਮਾ ਲਓ ਤੁਸੀਂ ਜਿਵੇਂ ਨਿੰਬੂ ਦਾ ਰਸ ਨਿੰਬੂ ਦਾ ਰਸ ਵੀ ਲਾਉਣਾ ਚਾਹੁੰਦੇ ਹੋ ਉਹਦੀ ਜਮਾ ਲੋ ਮੂੰਹ ਦੇ ਉਤੇ ਇੰਝ ਇੱਕ ਟੁਕੜੀ ਕੱਢੋ ਤੇ ਆਪਣਾ ਮੂੰਹ 'ਤੇ ਮਸਾਜ ਕਰੀ ਜਾਓ ਜਾਂ ਕੱਚਾ ਦੁੱਧ ਉਹਦਾ ਵੀ ਤੁਸੀਂ ਬਰਫ਼ ਜਮਾ ਕੇ ਰੱਖ ਸਕਦੇ ਹੋ ਉਹ ਹੈਨੀ ਇੱਕ ਟੁਕੜੀ ਹਮ ਹਾਂਜੀ ਹਾਂਜੀ ਕੱਚਾ ਰਸ ਨਹੀਂ ਹੁੰਦਾ ਕ
ਇਹ ਵੀ ਗਰਮੀਆਂ ਵਿੱਚ ਬਰਫ਼
ਹਾਂਜੀ ਹੈ ਹਾਂ ਮੂੰਹ ਤੇ ਨਾ ਰੋਮ ਛਿਦ੍ਰ ਸਾਡੀ ਟਾਈਟ ਕਰਦੀ ਏ ਖੋਲ ਦਿੰਦੀ ਹੈ ਤੇ ਇਹ ਤੁਸੀਂ ਆਈਸ ਬਣਾ ਕੇ ਰੱਖ ਲਓ ਕਿਉਂਕਿ ਵਾਰ ਵਾਰ ਐਲੋਵੇਰਾ ਨੂੰ ਨਹੀਂ ਕੀਤਾ ਜਾਂਦਾ ਕੁੱਤੇ ਟਾਈਮ ਲੱਗਦਾ ਐਂ ਤੁਹਾਡਾ ਟਾਈਮ ਵੇਸਟ
ਨਾ ਨਾ ਨਾ
ਬਰਫ਼ ਦੀ ਟੁਕੜੀ ਇੱਕ ਟੁਕੜੀ ਕੱਢੀ ਆਪਣਾ ਮੂੰਹ ਤੇ ਸਾ ਜੋ ਜਏਗੀ ਬੜੀ ਅੱਛੀ ਐ, ਦੂਸਰਾ ਤੁਹਾਡੀ ਲੱਗ ਜਏਗੀ ਬੜੀ ਸੋਹਣੀ ਮੂੰਹ ਦੇ ਉੱਤੇ ਇਸ ਤਰ੍ਹਾਂ ਤੁਸੀਂ ਕਹ ਨਾ ਕਈ ਲੋਕਾਂ ਨੂੰ ਹੁਣ ਨਿੰਬੂ ਇਨੇ ਸਾਰੇ ਆਏ ਹੁੰਦੇ ਕਈਆਂ ਕੋਲ ਨਿੰਬੂ ਖ਼ਰਾਬ ਹੋ ਜਾਂਦੇ ਨੇ ਕਈ ਲੋਕ ਵੀ ਨਿੰਬ ਬੂ ਦਾ ਰਸ ਕਰੱਢ ਕੇ ਨਾ ਐਵੇਂ ਬਰਫ਼ ਜਮਾਂ ਲੈਂਦੇ ਨੇ ਜਿਵੇਂ ਕੋਈ ਘਰ ਆਇਆ ਸ਼ਕੰਜਵੀ ਬਣਾਣੀ ਐ, ਇੱਕ ਟੁਕੜਾ ਵਿੱਚੋਂ ਕੱਢਿਆ ਨਿੰਬ ਬੂ ਦਾ ਬਰਫ਼ ਆਲਾ
ਸ਼ਿਕੰਜਵੀ ਬਣਾ ਲੀ ਮਤਬ ਸਾਨੂੰ ਬੜੇ ਸੁੱਖ ਹੈਗੇ ਨੇਂ, ਅਸੀਂ ਲੋਕ ਵਰਤਦੇ ਨੀਂ।
ਹਾਂ
ਹਾਂ ਇਜ ਇ ਤਿ੍ਕ ਐ ਤੁਸੀਂ ਉਹਦੇ ਬਰਫ ਨਿੰਬੂਆਂ ਦਾ ਰਸ ਕੱਢ ਕੇ ਇੱਕ ਤਾਂ ਨਿੰਬੂ ਖ਼ਰਾਬ ਹੋ ਜਾਂਦੇ ਪਏ ਪਏ ਸੁੱਕ ਜਾਂਦੇ ਨੇਂ।
ਹਾਂ, ਇੱਕ ਗੱਲ ਹੋਰ ਹੈ ਜੇ ਦੱਸੋ ਤੁਸੀਂ ਤੇ ਮੈਂਨੂੰ, ਉੱਤੇ ਨਾ ਬੜੀ ਜਿਆਦਾ ਟੈਨਿੰਗ ਹੋ ਜਾਂਦੀ ਦੱਸੋ। ਮੂਲੀ ਦੀ
ਆ
ਮੂੰਹ ਵਸ ਏ ਜਿਹੜੇ ਜਿਹੜੇ ਪਨ ਤੇ ਨੇੇ
ਤੁਸੀਂ ਨਾ ਜੇ ਤੇ ਤੁਸੀਂ ਰੈਗੂਲਰ ਰੋਜ਼ ਬਣਾਣੀ ਐ। ਜੇ ਤਾਂ ਤੁਸੀਂ ਰੋਜ਼ ਬਣਾਣੀ ਐ ਫੇਰ ਤਾਂ ਤੁਸੀਂ ਏਲੋਵੇਰਾ ਜਿਹੜਾ ਹੈ ਨੀਂ ਬਾਰ ਇਹ ਲੈ ਕੇ ਤੇ ਵਿੱਚ ਗਰੀ ਦਾ ਤੇਲ ਪਾ ਕੇ ਉਹ ਲਾ ਸਕਦੇ ਹੋ ਜੇ ਤੁਸੀਂ ਮਤਲਬ ਬਣਾ ਕੇ ਰੱਖ ਪਾਨੀ ਏ ਜੇ ਬਜ਼ਾਰੋਂ ਐਲੋਵੇਰਾ ਹੁੰਦਾ ਨਾ ਤਿਊਹ ਪਾ ਲਾ ਉਹਦੇ ਚ ਇੱਕ ਚਮਚ ਤੁਸੀਂ ਉਹ ਪਾਵੋ ਇੱਕ ਚਮਚ ਨਾਰੀਅਲ ਤੇਲ ਪਾਵੋ ਤੁਸੀਂ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੋ ਕਰੀਮ ਬਣ ਜਾਏਗੀ ਤੁਹਾਡੀ ਵਾਈਟ ਕਲਰ ਦੀ ਉਹ ਫਿਰ ਤੁਸੀਂ ਨਿੱਕੀ ਜਿਹੀ ਡੱਬੀ ਚ ਪਾ ਕੇ ਆਪਣੀ ਪਹਿਰਾਂ ਰਾਤੀ ਰੋਜ਼ ਮ ਮਸਾਜ ਕਰਨੀ ਹੈ ਉਹਦੇ ਨਾਲ ਤੁਹਾਡੇ ਪੈਰ ਬੜੇ ਸੋਫਟ ਹੋ ਜਾਣਗੇ ਮੈਂ ਸਰਦੀਆਂ ਚ ਕਰਨੀ ਆ ਮੈਂ ਸਰਦੀਆਂ ਚ ਨਾ ਬਣਾ ਕੇ ਰੱਖ ਲੈਦੀ ਹਾਂ ਕਿਉਂਕਿ ਮੇਰੇ ਸਰਦੀਆਂ ਚ ਜ਼ਿਆਦਾ
ਏਨੀ ਟੈਨਿੰਗ ਹੋ ਜਾਂਦੀ ਹੈ ਵਿੱਚ ਸ ਨਹੀਂ ਮੇਰੇ ਬਸ ਟੈਨਿੰਗ ਹੋ ਜਾਂਦੀ
ਤਾਂ ਬੜੀਆ ਅੱਛੀ ਚੀਜ਼ ਐਲੋਵੇਰਾ ਬੜੀ ਵਧੀਆ ਚੀਜ਼ ਉਹ ਸਭ ਕੁਝ ਉਤਾਰ ਦਿੰਦੀ ਤੁਸੀਂ ਬਾਜ਼ਾਰ ਐਲੋਵੇਰਾ ਟਿਊਬ ਲੈ ਕੇ ਇੱਕ ਚਮਚ ਉਹ ਪਾਉਣੀ ਇੱਕ ਚਮਚ ਨਾਰੀਅਲ ਤੇਲ ਪਾਉਣਾ ਉਹਨੂੰ ਤੁਸੀਂ ਚੰਗੀ ਤਰ੍ਹਾਂ ਘੁਮਾ ਘੁਮਾ ਕੇ ਨਾ ਹਾਂ ਹਮ ਤੇ ਹੈ ਬਜ਼ਾਰੀ ਪਾ ਕੇ ਤੁਸੀਂੁ ਚੰਗੀ ਤ ਘੁਮਾ ਕੇ ਨਾ ਬੜੀ ਸੋਹਣੀ ਕਰੀਮ ਬਣ ਜਾਏਗੀ ਤੁਸੀਂ ਬੁਲਾ ਕੇ ਚ ਫਰਿੱਜ ਚ ਰੱਖ ਲਓ ਜੀਸ ਵੇਲੇ ਰਾਤੀ ਸੋਣਾ ਵ ਸਾਰੇ ਪੈਰਾ ਤੇ ਚੰਗੀ ਤਰ੍ਹਾਂ ਮਸਾਜ ਕਰਨੀ ਹੈ ਤੁਹਾਡੇ ਪੈਰ ਬੜੇ ਸੋਹਣੇ ਸੋਫਟ ਹੋ ਜਾਣਗੇ ਸਾਫ਼ ਹੋ ਜਾਣਗੇ ਬਿਲਕੁਲ ਵੈਸੇ ਹੋਰ ਵੀ ਹਾਂ ਵੈਸੇ ਹੋਰ ਵੀ ਬੜਾ ਕੁਛ ਦੱਸ ਫੋਨ ਤੇ ਜਿਵੇਂ ਕੋਲਗੇਟ ਹੁੰਦੀ ਹੈ ਨਾ ਕੋਲਗੇਟ ਦੇ ਕੇੇਡ ਵਿੱਚ ਤੁਸੀਂ ਹੈਾਂ ਕੋਲ ਕੋਲਗੇਟ ਵਿੱਚ ਤੁਸੀਂ ਬੇਕਿੰਗ ਸੋਡਾ ਨਿੰਬੂ ਪਾਓ, ਤੇ ਉਹਦੇ ਨਾਲ ਤੁਹਾਡੀ ਸਾਰੀ ਟੈਨਿਕ, ਬੇਕਿੰਗ ਸੋਡਾ ਨਾ ਮਹਿਲ ਕੱਢਦਾ ਹੈ। ਤੇ ਨਿੰਬੂ ਵੀ ਘੱਡਦਾ ਹੈ, ਤੇ ਕੋਲਗੇਟ ਵੀ ਤੁਹਾਨੂੰ ਪਤਾ ਘੱਡਦਾ ਹੈ, ਉਹ ਵੀ ਤੂੰ ਉਹ ਲਾ ਕੇ ਥੋੜ੍ਹੀ ਦੇਰ, ਦਸ ਮਿੰਟ ਰੱਖ, ਮਸਾਜ ਕਰ। ਉਹਦੇ ਨਾਲ ਹੀ ਤੇਰੀ ਸਾਰੀ ਪੈਨਿਕ ਦੂਰ ਹੋ ਜਾਏਗੀ, ਮਤ ਤਬ ਹਾਂ ਬਹੁਤ ਬਹੁਤ ਸੋਹਣੇ ਤੇਰੇ ਪੈਰ ਹੋ ਜਾਣਗੇ।
ਸਿਲਾਈ ਕਰ ਪੈਂਦਾ, ਹਾਂ ਤੇ ਫਿਰ ਮੈਂ
ਇਹ ਤੇ ਤੇਰਾ ਬੜਾ ਵਧੀਆ ਸੌਖਾ ਕੰਮ ਹੈ ਨਾ, ਜੇ ਰਾਤੀ ਸੌਣ ਲੱਗਿਆ ਲਉਣੀ ਹੈ।
ਹੋਰ ਕੁੱਛ ਹਾਂ ਬਹੁਤ ਹੀ ਸੌਖਾ ਕੰਮ ਐ, ਹਾ ਇਹ ਤੇ ਬਹੁਤ ਦੱਸਿਆ ਤੁਸੀਂ।
ਹਾਂ ਦੋਨੋ ਇਹ ਤੇ ਚਲ ਦਿਹਾੜੀ ਇਹ ਜਿਹਾ ਸੋਹਣ ਲੱਗਿਆ ਬੜਾ ਸੌਖਾ ਕੰਮ ਐ, ਆਹ ਨਹੀਂ ਇਹ ਜਿਹਾ ਫੋਨ ਨਾ ਲੈਆਓ ਰਾਤੀ ਲਾ ਕੇ ਸੋਣਾ ਹੀ ਏ ਜਿਹੜਾ ਗਰੀ ਦਾ ਤੇਲ ਤੇ ਅਲੋਵੀਰਾ ਹੈ, ਐ ਤੇ ਲਾ ਕੇ ਸੁਤੇ। ਛੋੜ ਦੇਣਾ, ਸਵੇਰੇ ਪੈਰ ਧੋਣੇ ਨੇ। ਆਹ ਹਾਂ ਔ ਜ਼ਿਆਦਾ ਆਸਾਨ ਏ, ਮੈਂ ਤੇ ਸਾਰੀ ਸਰਦੀਆਂ ਬਣਾ ਕੇ ਰੱਖੀ ਰੱਖਿਆ, ਲਾਦੀ ਸਾਂ ਰੋਜ਼ ਰਾਤੀ, ਪੈ ਖ਼ਰਾਬ ਹੋ ਜਾਂਦੇ ਸੀ, ਮੇਰਾ ਦਿਲ ਕਾਹਲਾ ਪੈਨੰਦਾ, ਮੇਰੇ ਨਾ ਪੈਰ ਨਾ ਚੱਦਰ ਅੜਦੀ ਏ, ਜਿਵੇਂ ਪੈਰ ਖ਼ਰਾਬ ਹੋਏ ਹੋਣ ਨਾ। ਕੋਈ ਬੈੱਡਸ਼ੀਟ ਡਾਈ ਹੋਇ ਹੈ। ਤੇ ਔ ਵੀ ਦਿਲ। ਘਾਲਾ ਪੈਂਦਾ ਬੀ, ਮੈਂ ਤੇ ਐ
ਅੜੀਆਂ ਵੀ ਫੱਟੀਆਂ ਹੋਣ ਤਾਂ
ਹਾਂ, ਕਿਉਂਕਿ ਵੀ ਰਾਤੀ ਜਰਾਬਾ ਪਾ ਕੇ ਸੁੱਤਾ ਨੀ ਜਾਂਦਾ। ਤੇ, ਕਰਕੇ ਨਾ ਫਿਰ ਪੈਰ ਨੂੰ ਤਾਂ ਔ, ਲਗਾ ਲੈਂਦੀ ਸਾਂ ਰਾਤੀ। ਤਯੁਬ ਨਾਲ
ਜੀ ਹਾਂਜੀ-ਹਾਂਜੀ,
ਤੇ ਹੁਣ ਮੈਂ ਹੁਣ ਨੀ ਲਗਾਦੀ ਗਰਮੀਆਂ ਚ ਨ ਨਹੀਂ ਲਗਾਦੀ। ਕਈ ਦੋ ਤੇ ਰਾਤੀ ਤੁਸੀਂ ਸੋਣ ਲੱਗੇ, ਮੂੰਹ ਦੇ ਉੱਤੇ ਲਗਾਓ ਇਹ ਐਲਡੋਵੇਰਾ ਦੇਤੇ ਐ। ਨਾਰੀਅਲ ਤੇਲ ਦੀ ਕਰੀਮ ਮੂੰਹ ਤੇ ਲਾ ਕੇ ਸੋ ਮੂੰਹ ਇੰਨਾ ਸੋਹਣਾ ਹੋ ਜਾਂਦਾ ਹੈ। ਸਰਦੀਆਂ ਚ ਮਤਲਬ ਕਈਆਂ ਦੇ ਮੂੰਹ, ਹਾਂ,
ਸੁਣਿਆ ਸੀ ਇਹ ਮੈਂ ਇਹ ਵੀ ਇੱਕ ਮੈਨੂੰ ਪ ਸਤਿ ਸ੍ਰੀ ਅਕਾਲ, ਲੋ ਵੀਰਾ ਵਿੱਚ ਕੀ ਕੀ ਨਾਮ ਨਾਮ ਕੀ ਬੋਲਦੇ ਨੇ ਉਹਨੂੰ
ਹਾਂ ਹਾਂ ਹੂੰ ਹੂੰ ਵਿਟਾਮਿਨ ਈ ਦੇ ਕੈਪਸੂਲ ਮਿਲਾ ਲਓ।
ਮਿਲਾ ਨੀ ਤੇ ਕੈਪਸੂਲ ਮਿਲਾ ਕੇ
ਹਾਂ
ਲਗਾਦੇ ਨਾਲ ਵੀ ਬਹੁਤ ਹੀ ਗਲੋ ਆਦਾ ਐ। ਸਵੇਰੇ ਉਹ ਮੈਂ ਉਹ ਮੈਂ ਟਰਾਈ ਕੀਤਾ ਹੋਇਆ ਉਹ ਬਹੁਤ ਵਧੀਆ ਪਰ ਤੁਸੀਂ ਆ ਜਿਹੜਾ ਮੈਨੂੰ ਅੱਜ ਦੱਸਿਆ।
ਅੱਛਾ
ਹਨਾ ਕੀ ਹੈ ਮੈਂ ਕਰਕੇ ਦੇਖਾਗੀ ਆ ਨੀ ਮੈਂ ਕਦੇ ਕਰਕੇ ਕੀ ਰਿਜ਼ਲਟ ਮਿਲਦਾ।
ਨਹੀਂ-ਨਹੀਂ, ਬਹੁਤ ਨਹੀਂ-ਨਹੀਂ ਅੱਛਾ ਰਿਜ਼ਲਟ ਹੈਏਗਾ, ਕੋਈ ਨਹੀਂ ਰਿਜਲਟ ਜੇ ਉਹ ਜਾਇਆ ਸਾਨੂੰ ਦੱਸਿਆ ਜੇ ਅਸੀਂ ਹੋਰ ਬੰਦਿਆਂ ਨੂੰ ਅੱਗੋਂ ਦੱਸਣ ਜੋਗੇ ਹੋਵਾਂਗੇ, ਹਾਂ ਜੇ ਤੁਹਾਡਾ ਹਾਂ। ਆ
ਕਾਫ਼ੀ ਨੌਲੇਜ ਹੈ ਤੁਹਾਨੂੰ ਹਨਾ।
ਆਵੇ ਤੇ ਸਾਨੂੰ ਖੁਸ਼ੀ ਹੋਏਗੀ, ਸਾਨੂੰ ਵੀ ਖੁਸ਼ ਖੁਸ਼ੀ ਹੋਏਗੀ। ਜੀ ਜੇ ਤੁਹਾਡੇ ਪੈਰ ਠੀਕ ਹੋਣਗੇ ਤੇ ਅਸੀਂ ਵੀ ਖੁਸ਼ ਹੋਵਾਂਗੇ ਕਿ ਚਜਣ ਮੈਂਡੀ ਕੰਮ ਆ ਗਈ ਹੈ ਕਿਸੇ ਹੋਰ ਨੂੰ ਦ ਦੋਗ ਹੋ ਹਾਂ ਜਦੋਂ ਇਸੇ ਬਹਾਨੇ ਯਾਦ ਤੇ ਕਰੋਗੇ ਨਾ ਹਾਂਜੀ ਹਾਂਜੀ ਸਾਨੂੰ ਖੁਸ਼ੀ ਹੁੰਦੀ ਸਾਨੂੰ ਯਾਦ ਕਰਦੇਓ ਤੁਸੀਂ ਹਾਂ ਨਾ ਚਲੋ ਇਸੇ ਭਾਜੀ ਸਹੀ ਜਿਸੇ ਭਾਜੀ ਮਿਲਿਆ ਟੈਮ ਤੇ ਮਿਲਿਆ ਨਾ ਹਾਂ ਕ
ਪੂਰਾ ਦਿਨ ਘਰ ਦੇ ਕੰਮਾਂ ਵਿੱਚ ਬੱਚਿਆ
ਟਾਈਮ ਲੱਦਾ ਲਾਈਫ ਵੀ ਬਹੁਤ ਬਿਜ਼ੀ ਸਹੀ ਗੱਲ ਜਨਾਨੀ ਆਪਣੇ ਵੱਲ ਨੀ ਵੇਖੇਗੀ ਆਪਣੇ ਪਰਿਵਾਰ ਵੱਲ ਵੇਖਦੀ ਆ ਹਮ ਨਹੀਂ
ਵੀ ਰਹਿੰਦਾ ਸਾਰਾ ਕੁਛ
ਨਹੀਂ ਬਹੁਤ ਵਧੀਆ ਤੁਹਾਡੇ ਵਿੱਚ ਚਲੋ ਠੀਕ ਹੈ ਓਕੇ ਓਕੇ
ਤੁਹਾਨੂੰ ਚਲੋ ਓਕੇ ਜੀ
ਹੈਂ ਆ ਜਾਂਦ ਗਿਆ
ਸਤਿ ਸ੍ਰੀ ਅਕਾਲ